ਹੈਲੋ।
ਹਾਂਜੀ ਸ਼ਸ਼ ਸ਼੍ਰੀ ਕਾਲ ਜੀ।
ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਔ ਤੁਸੀਂ ਅਸੀ ਠੀਕ ਐ ਜੀ ਤੁਸੀਂ ਦੱਸੋ ਵਦੀਆ ਜੀ
ਮੈਂ ਵੀ ਵਦੀਆ ਹੋਰ ਡਿਨਰ ਕਰ ਅੱਛਾ, ਕੋਈ ਗੱਲ ਨੀ ਹੋਰ ਕਿਵੇਂ ਦਾ ਗਿਆ ਅੱਜ ਦਾ ਦਿਨ ਫੇਰ
ਅੱਜ ਦਾ ਦਿਨ ਵਦੀਆ ਸੀਗਾ ਪਰੋਣੇ ਆਏ ਸੀ ਨੋ ਵਜੇ ਘਰੇ। ਲੇਟ ਆਈ ਅੱਜ ਮੈਂ ਬਾਜ਼ਾਰ ਤੋਂ ਬਹੁਤ ਹਾਂ ਰੋਟੀ ਜਦੋਂ ਆਈ ਮੇਰੀ ਗੁੜੀਆ ਬਣਾਈ ਜਾਂਦੀ ਸੀ
ਅੱਛਾ।
ਹਾਂ ਮੈਂ ਆ ਕੇ ਵੱਡੀ ਵੱਡੀ ਬਨਾ ਕੇ ਖਾ ਕੇ ਹਾਂ ਬਸ ਜੇ ਉਹ ਹੁੰਦੀ ਹੈ ਵੀ ਬਣਾ ਲੈਂਦੇ ਆ ਖਾ ਲੈਂਦੇ ਆ ਹਾਂ ਮੈਂ ਅੱਜ।
ਅੱਛਾ-ਅੱਛਾ। ਅੱਛਾ, ਚਲੋ ਵਧੀਆ।
ਹੋਰ ਤੁਸੀਂ ਖਾ ਲਿਆ ਖਾਨਾ-ਖੂਨਾ
ਕੱਲ ਤਾਂ ਛੁੱਟੀ ਹੋਨੀ ਤੁਹਾਡੀ
ਛੁੱ ਨਹੀਂ ਛੁੱਟੀ ਤਾਂ ਹੈਗੀ ਪਰ ਮੈਂ ਜਾਨਾ ਏ ਅਸੀਂ ਜਾਨਾ ਏ ਕਿਉਂਕਿ ਸਾਡੀ ਸਰਵੇ ਐ ਨਾ ਉਹਦੀ ਕੋਈ ਛੁੱਟੀ ਨਹੀਂ ਹੁੰਦੀ ਉਹ ਤਾਂ ਸਾਡੇ ਡਿਪੈਂਡ ਕਰਦਾ ਵੀ ਤੁਸੀਂ ਕਰੋ ਹਾਂ ਫਿਰ ਸਾਨੂੰ ਹੋਰ ਕੰਮ ਮਿਲਦਾ ਯਹ ਨਾ ਹਜ਼ਾਰ-ਹਜ਼ਾਰ ਰੁਪਏ ਆਲਾ ਫਿਰ ਇਹ ਕੰਮ ਜਲਦੀ ਕੰਪਲੀਟ ਕਰਨਾ ਸਾਨੂੰ ਚਾਰ ਪੰਜ ਦਿਨਾਂ ਤੇ ਸਾਡੇ ਫਿਰ ਪਿੰਡ ਚ ਵੀ ਵਰਕ ਮਿਲ ਗਿਆ। ਸਾਨੂੰ ਹਾਂ ਉਹ ਹਜਾਰ ਹਜਾਰ ਰੂਪਆ ਤੁਹਾਡੇ ਵੀ ਭਰੀ ਜਾਣਗੇ ਉਦੇ ਫਾਰਮ ਹਾਂ ਉਹ ਵੀ ਕਰਨਾ ਹੈ ਨਾ
ਅੱਛਾ ਹੋਰ ਮੌਸਮ ਕਿਵੇਂ ਦਾ ਏ ਉੱਧਰ ਅੱਜ
ਮੌਸਮ ਮੇਰੀ ਗੁੜੀਆ ਕਹਿੰਦੀ ਸੀ ਮੰਮੀ ਏਧਰ ਤਾਂ ਬਰਸਾਤ ਆਈ ਸੀ ਕਹਿੰਦੇ ਥੋੜੀ-ਥੋੜੀ ਤਾਂ ਹੋਰ ਤੇ ਤਾਂ ਸੀਗੀ ਨੀ ਜਮਾ ਈ ਹਾਂ ਏਧਰ ਤਾਂ ਮੌਸਮ ਤਾਂ ਠੰਡਾ ਏ ਸਾਡੇ ਏਧਰ ਤਾਂ ਮੌਸਮ ਤਾਂ ਬਹੁਤ ਚੇਂਜ ਹੋਇਆ ਪੇਆ
ਏਥੇ ਤਾਂ ਬਾਲੀ ਗਰਮੀ ਆ ਚੇਂਜ ਈ ਨੀ ਹੋ ਰਿਹਾ
ਨਈ-ਨਈ ਸਾਡੇ ਮੈਂ ਕੱਲ ਵੀ ਤੁਹਾਨੂੰ ਦੱਸਿਆ ਸੀ ਨਾ ਵੀ ਸਾਡੇ ਮੌਸਮ
ਬੱਦਲ ਹੋ ਜਾਂਦੇ ਨੇ, ਪਰ ਬਾਰਿਸ਼ ਈ ਨੀ, ਮੀਂਹ ਨੀ ਪੈਂਦਾ ਹੋਰ ਤੁਸੀਂ ਹੁਣ ਰੈਸਟ ਕਰ ਰੇਓ ਹੈਨਾ ਰੋਟੀ ਰਾਟੀ ਖਾ ਕੇ
ਹਾਂ, ਹਾਂ ਬਸ ਮੈਂ ਕਿਹਾ ਚੱਲ ਗੱਲ ਕਰਨੀ ਆ ਉਹ ਤਾਂ ਸੁੱਤੀ-ਸੁੱਤੀ ਵੀ ਹੋਜੂਗੀ ਮੈਂ ਕਿਆ ਮੈਂ ਖਾਣ- ਖੂਣਾ ਖਾ ਕੇ ਬਰਤਨ-ਬੁਰਤਨ ਸਾਫ਼ ਮੈਂ ਉਹ ਆਈ ਜਾਂਦਾ ਸੀ ਨਾ ਵਿੱਚ ਹਾਂ ਮੈਂ ਕਿਹਾ ਚੱਲ ਦਸ ਮਿੰਟ ਆਰਾਮ ਜੀ ਹੋ ਮੈਂ ਅੱਜ ਨੌ ਵਜੇ ਤਾਂ ਘਰੇ ਆਈ ਆ ਰਾਜੇ ਸਾਢੇ ਅੱਠ ਅਸੀਂ ਸਾਢੇ ਅੱਠ ਚੱਲੇ ਆ ਉੱਧਰੋਂ ਫਿਰ ਅੱਧਾ ਘੰਟਾ ਸਾਨੂੰ ਆਂਦੇ ਲੱਗ ਜਾਂਦੇ ਏ ਮੋਟਰਸਾਈਕਲ ਤੇ ਹਾਂ ਫਿਰ ਘਰੇ ਆਂਦੀ ਤਾਂ ਬਸ ਐ ਬੋਤ ਦੇਖੋ ਇੱਕ ਮਿੰਟ ਦਾ ਵੀ ਨੀ ਟਾਈਮ ਮਿਲਦਾ ਵੀ ਬੰਦਾ ਬਹਿ ਜੇ ਦੋ ਮਿੰਟ ਉਹ ਵੀ ਗੱਲ ਐ ਨੀ
ਹਾਂਜੀ, ਬੋਅ ਬਿਜੀ ਸੀ ਅੱਜ ਦਾ ਸ਼ਡਿਊਲ ਦਾ ਥੋਡਾ
ਹਾਂ ਅਸੀਂ ਅੱਜ ਸਾਢੇ ਨੌ ਵਜੇ ਹੋਰ ਪਹੁੰਚ ਗਏ ਸੀ ਅੱਜ ਸਾਰਾ ਦਿਨ ਅਸੀਂ ਕੰਮ ਈ ਕੀਤਾ ਐ ਕਿਉਂ ਫਿਰ ਸਾਨੂੰ ਏਧਰੋ ਪਰੇਸਰ ਪਾਏ ਜਾਂਦੇ ਜੋ ਵੀ ਫਾਰਮ ਭਰੋ ਹਜ਼ਾਰ-ਹਜਾਰ ਰੁਪਏ ਆਲੇ ਸਾਨੂੰ ਉਹ ਉਹਦਾ ਵੀ
ਹਾਂਜੀ।
ਹਾਂਜੀ ਹੁਨ ਕੱਲ ਦੇਖਦੇ ਆ ਕਿਵੇਂ
ਹੂੰ ਫੇਰ ਕੱਲ ਤਾਂ ਛੇਤੀ ਹੋ ਜੂਗਾ ਥੋਡਾ ਫਰੀ ਹੈਨਾ। ਨੀ ਕੱਲ ਵੀ ਇੰਨੀ ਕ ਲੇਟ
ਨਈ-ਨਈ ਇੰਨੀ ਲੇਟ ਤਾਂ ਨੀ ਆਵਾਗੀ ਕੱਲ੍ਹ ਚਾਰ-ਪੰਜ ਵਜੇ ਆ ਜਾਗੀ ਹਾਂ ਕੱਲ ਚਾਰ-ਪੰਜ ਵਜੇ ਆ ਜਾਗੇ।
ਅੱਛ
ਹਾਂ, ਹਾਂ ਕਿਉਂਕਿ ਮੈਂ ਆ ਕੇ ਉਹ ਹਾਂ ਕੱਲ ਅਸੀਂ ਨਾ ਜਲਦੀ ਜਾਵਾਂਗੇ ਟ੍ਰੇਨ 'ਤੇ ਜਾਵਾਂਗੇ ਸੋਵਾ ਸੱਤ ਆਲੀ, ਫੇਰ ਉਹ ਸਾਨੂੰ ਅੱਠ ਵਜੇ ਅਬੋਹਰ ਲਾ ਦਿੰਦੀ ਐ, ਹਾਂ ਫਿਰ ਅਸੀਂ ਦੇਖਾਂਗੇ ਤਿੰਨ-ਚਾਰ, ਚਾਰ ਵਜੇ ਤੱਕ ਪੰਜ ਵਜੇ ਕਰੇ ਉਹ ਜਾਣ ਦੇ ਬਾਅਦ ਈ ਪੇਡ ਕੱਟੇ ਜੇ ਮੌਸਮ ਸਈ ਹੋਇਆ ਫਿਰ ਅਸ ਸਾਰਾ ਦਿਨ ਈ ਕਰਾਂਗੇ ਜੇ ਗਰਮੀ-ਗੁਰਮੀ ਹੋਈ ਫਿਰ ਆਣ ਦੀ ਕੋਸ਼ਿਸ਼ ਕਰਾਂਗੇ।
ਅੱਛਾ ਜੀ। ਹੋਰ ਫੇਰ ਹਾਂਜੀ ਮੈਂ ਤਾਂ ਠੀਕ ਆ।
ਅੱਜ ਤਾਂ ਬਸ ਏਦਾਂ ਈ ਲੰਘ ਗਿਆ ਮੇਰੀ ਮੇਰੀ ਮਾਮੀ ਹੁੰਦੀ ਜਦੋ ਆਏ ਅਨ। ਬਸ ਮੇਰੀ ਮਾਮੀ ਹੁੰਦੀ ਨਾ ਸਾਡੇ ਘਰੇ ਗੈਸਟ ਆਏ ਹੋਏ ਨੇ ਮਾਮੀ ਦੀ ਕੁੜੀ ਆਈ ਹੋ ਹੋਈਆਂ ਨੇ ਹਾਂਜੀ ਉਹਨਾਂ ਨਾਲ ਬਸ ਟਾਈਮ ਸਪੈਂਡ ਕੀਤਾ ਬਸ ਉਹ ਰਹਿਣਗੇ ਅੱਜ ਏਥੇ, ਕੱਲ ਨੂੰ ਜਾਣਗੇ ਉਹ। ਅੱਜ ਤਾਂ ਸਾਰਾ ਦਿਨ ਏਦਾਂ ਈ ਨਿੱਕਲ ਗਿਆ ਮੇਰਾ ਵੀ ਬਸ ਬਿਜੀ ਈ ਸੀ ਅੱਜ ਤਾਂ ਮੈਂ। ਅਸੀਂ ਬਾਹਰ ਜਾ ਆਏ ਸੀ ਸ਼ਾਮ ਨੂੰ ਹਾਂਜੀ, ਬਸ ਫੇਰ ਅਸੀਂ ਬਾਹਰ ਜਾ ਕੇ ਆਏ ਸੀ ਇੱਥੇ ਪਾਰਕ 'ਚ ਫੇਰ ਬਸ ਏਦਾਂ ਈ ਲੰਘ ਗਿਆ ਸਾਰਾ ਦਿਨ। ਸਵੇਰ ਦੇ ਕੰਮ ਕਰ ਰਹੇ ਸੀ ਹੁਣ ਫਰੀ ਆ। ਮੈਂ ਸੱਚਿਆ ਥੋਹਡੇ ਨਾਲ ਗੱਲ ਕਰ ਲਾ। ਹੁਣ ਬੋਤ ਥਕਾਵਟ ਹੋਈ ਪਈ ਆ।
ਹਾਂ ਮੈਨੂੰ ਦੁਪਹਿਰ ਵੀ ਕਿਸੀ ਦਾ ਮੈਸਜ ਆ ਈ ਜਾਂਦਾ ਤੁਹਡ ਤੁਸੀਂ ਕੀਤਾ ਸੀ ਇੱਕ ਵਾਰ ਤਾਂ ਨਾ।
ਅ ਮੈਂ ਨੀ ਕੀਤਾ ਕਿਉਂਕਿ ਮੈਨੂੰ ਪਤਾ ਸੀ ਵੀ ਤੁਸੀਂ ਸ਼ਾਮ ਨੂੰ ਫ੍ਰਰੀ ਹੋਂਦੇ ਓ ਨਾ।
ਹਾਂ ਮੈਨੂੰ ਹੋਰ ਵੀ ਇੱਕ ਮੇਸੇਜ ਆਯਾ ਉਨਾਂ ਦੇ ਨਾਲ ਮੈਂ ਗੱਲ ਕੀਤੀ ਸੀ ਮੈਂ ਕਿਯਾ ਮੇ ਸਯਾਮ ਮੈਂ ਤੁਆਨੂੰ ਸ਼ਾਮ ਨੂੰ ਈ ਗੱਲ ਕਰਾਂਗੀ ਉਦੇ ਮੇਸਜ ਆਈ ਜਾਂਦਾ ਸੀ ਪਰ ਮੈਂ ਥੱਕੀ ਪਈ ਆ। ਬਸ ਇੱਕ- ਦੋ ਕੋਲਾਂ ਈ ਹੋਏਗੀ ਮੇਰੀ ਆਪਣੇ- ਆਪਣੇ ਨਾਲ ਈ
ਅੱਛਾ, ਅੱਛਾ ਚਲੋ ਕੋਈ ਨਾ
ਹਾਂ ਮੈਂ ਕਿਯਾ ਕੋਈ ਨੀ ਇੱਕ ਦਿਨ ਜ਼ਾਦਾ ਈ ਸਈ ਹੈਨਾ ਪਤਾ ਏ ਬੰਦੇ ਨੂੰ ਸ ਰੇਸ ਰੇਸਟ ਵੀ ਦੇਣਾ ਜ਼ਰੂਰੀ ਹੁੰਦਾ ਏ ਸਰੀਰ ਨੂੰ, ਫਿਰ ਸਵੇਰੇ ਚਾਰ ਵਜੇ ਫਿਰ ਖੜੇ ਹੋਣਾ ਫਿਰ ਰਸੋਈ ਦਾ
ਸਹੀ ਗੱਲ ਆ ਹਾਂਜੀ, ਰੈਸਟ ਕਰਨੀ ਵੀ ਜ਼ਰੂਰੀ ਆ ਤਾਂ ਹੀ ਜੇ ਸ਼ਰੀਰ ਠੀਕ ਰਉਗਾ ਤਾਂਹੀ ਕੰਮ ਕਰ ਸਗਦਾ ਬੰਦਾ ਹੈਨਾ।
ਹਾਂ ਮੈਨੂੰ ਸਬੀ ਕਹੀ ਜਾਂਦੇ ਵੀ ਤੂੰ ਬੋਤ ਬਾਜ਼ਾ ਦੌੜ ਕਰਦੀਏ ਤੈਨੂੰ ਆਗੇ ਜਾ ਕੇ ਉਖਾ ਹੋ ਉਗਾ ਪਰ ਮੈਂ ਕੀ ਕਰਾਂ ਫਿਰ ਮੇਰੇ ਕੋਈ ਹੋਰ ਕੋਈ ਚਾਰਾ ਵੀ ਹੈਨੀ ਕੰਮ ਕਰ
ਕੋਈ ਨਾ ਹੋਰ ਪਰ ਤੁਸੀਂ ਆਪਨਾ ਧਿਆਨ ਰੱਖਿਆ ਕਰੋ
ਨਾ, ਨਾ ਵੈਸੇ ਤਾਂ ਕੋਈ ਦਿੱਕਤ, ਮੈਨੂੰ ਥੋੜੀ ਥਕਾਓਟ ਈ ਆਂਦੀ ਏ ਤੇ ਮੈਨੂੰ ਬੀਪੀ ਦੀ ਮੇਰੀ ਗੋਲੀ ਦਵਾਈ ਮੈਡੀਸਿਨ ਚਲਦੀ ਏ, ਉਹ ਔ ਨੀ ਏ, ਪਰ ਉ ਥੋੜਾ ਜੋ ਐਨ ਵੀ ਸਰੀਰ ਨੂੰ ਰੇ ਰੈਸੱਟ ਨਈ ਮਿਲਦੀ, ਰੈਸਟ ਜ਼ਰੂਰੀ ਹੋ ਰਿੰਦੀ ਏ ਦਿਨ ਵਿਚ ਏਕ ਘੰਟੇ ਦੋ
ਹਾਂ ਹਾਂ ਹਾਂ ਕੋਈ ਨਾ ਕੀ ਕਰ ਸਗਦੇ ਆ, ਕੰਮ ਵੀ ਜ਼ਰੂਰੀ ਆ ਬਟ ਏ ਵੀ ਤੁਸੀਂ ਜਲਦੀ ਫ੍ਰੀ ਹੋ ਕੇ ਆਪਨਾ ਰੇਸਟ ਕਰਿਆਂ ਕਰੋ ਹੋਰ ਅੱਜ ਤਾਂ ਬਸ ਮੇਰਾ ਵੀ ਦਿਨ ਏਦਾਂ ਈ ਬਿਜ਼ੀ ਸੀ ਕੋਈ ਆ ਜੇ ਤਾਂ ਬਿਜੀ ਹੋ ਜਾਂਦਾ ਏ ਬੰਦਾ ਬਸ ਜੀ ਜ਼ਾ ਵੀ ਲੱਗ ਜਾਂਦਾ ਹੈਨਾ ਹੁ ਕਿਉਂਕਿ ਛੁੱਟੀਆਂ ਨੇ ਮੇਰੀਆਂ ਵੀ, ਫੇਰ ਉ ਆ ਗਏ ਸੀ ਕਿਉਂਕਿ ਉਨਾ ਨੇ ਵੀ ਫੇਰ ਜੋਬ ਤੇ ਜਾਣਾ ਹੁੰਦਾ ਏ ਨਾ ਤਾਂ ਫੇਰ ਉਨਾਂ ਨੂੰ ਸ਼ਨੀਵਾਰ ਤੇ ਐਤਵਾਰ ਛੁੱਟੀ ਹੁੰਦੀ ਆ ਤਾਂ ਫੇਰ ਉ
ਹਾਂ ਉ ਲਾਸਟ ਲਾਸਟ ਸ਼ਨੀਵਾਰ ਹੁੰਦੀ ਏ
ਹਾਂਜੀ, ਨਈ ਇਨਾਂ ਦੀ ਨਾ ਇਨਾ ਨਾ, ਇਨਾਂ ਦੀ ਹਰ ਸੈਟਰਡੇ ਤੇ ਸੰਡੇ ਛੁੱਟੀ ਹੁੰਦੀ ਆ। ਹਾਂਜੀ
ਚਾਰ ਮਹੀਨੇ 'ਚ
ਹਾਂਜੀ
ਆਪਣੇ ਤੇ ਇੱਦਰ ਹੁੰਦੀ ਐ ਨਾ, ਪੰਜਾਬ 'ਚ ਤਾਂ ਵੀ ਦੂਜੇ ਸ਼ਹਿਰ ਸੈਟਰਡੇ ਹੁੰਦੀ ਏ ਸ਼ਾਇਦ, ਵੀ ਸੰਡੇ ਹਾਂ ਰਾਜਸਥਾਨ ਚ ਹੋਂਦੀ ਯਾ ਫਿਰ ਏਦਰ ਉੱਧਰ ਹੋ ਜਾਂਦੀਆਂ
ਹੂ ਹੂ ਹੋਰ ਹੋਰ ਠੀਕ ਠਾਕ ਸਾਰੇ ਘਰੇ?
ਹੋਰ ਪਈ ਏ, ਵੱਡੀ ਵੀ ਬੇਟੀ ਉਦਰ ਏ, ਟੀ ਵੀ ਵੇਖੀ ਜਾਂਦੀ ਏ ਓ
ਅੱਛਾ ਜੀ ਚਲੋ ਵਦੀਆ
ਸਾਥ ਨੀ ਹੁੰਦੀ ਉ ਸਾਡੇ ਤਾ ਗਰਮੀ ਦਾ ਬਹੁਤ ਬੁਰਾ ਹਾਲ ਏ।
ਹਾਂਜੀ ਗਰਮੀ ਕਰਕੇ ਤਾਂ ਬਹੁਤ ਈ ਜ਼ਿਆਦਾ। ਸਾਰਾ ਦਿਨ ਬਸ ਗਰਮੀ ਏ ਸੀ ਚਲਾ ਲੋੋ, ਪੱਖਾ ਚਲਾ ਲੋੋ ਬਸ ਆਹੀ ਕੰਮ ਆ। ਚਲੋ। ਠੀਕ ਆ ਫੇਰ ਕਰਦੇ ਆਂ, ਤੁਸੀਂ ਵੀ ਰੈਸਟ ਰੁਸਟ ਕਰ ਆਓ।
ਨਈ ਤੁਹਾਡੀ, ਤੁਸੀਂ ਨੀ ਕਰਨੀ ਕੀ ਏਧਰ ਕੋਲ ਆ, ਠੀਕ ਏ ਠੀਕ‌।
ਅ ਮੈਂ ਕਰ ਲਾਂਗੀ, ਜੇ ਤੁਸ